ਸ਼ੀ ਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ ਤੁਸੀਂ ਕਿਵੇਂ ਹੋਰ ਕੀ ਕਰੀ ਜਾਂਨੇ? ਕੁਛ, ਅੱਛਾ ਬਸ ਮੈਂ ਵੀ ਉਹੀ ਸੋਚਦੀ ਪਈ ਸੀ, ਮੈਂ ਕਿਹਾ ਅੱਜ ਕਲ ਟਮ ਮੈਨੇ ਕਰਕੇ ਚੱਲਣਾ ਕਿੰਨਾ ਜ਼ਰੂਰੀ ਹੋ
ਉਹ ਤਾਂ ਹੈ, ਦੇਖੋ ਟਾਈਮ ਤੋਂ ਬਿਨਾਂ ਤੇ ਕੁਛ ਵੀ ਨੀ ਐ। ਟਾਈਮ ਮੈਨੇਜਮੈਂਟ ਤਾਂ ਬਹੁਤ ਜ਼ਰੂਰੀ ਐ। ਹਾਂ ਤਾਂ ਹੀ ਕੁਛ ਕਰ ਸਕਦੇ ਹਾਂ ਆਪੋ। ਹਾਂਜੀ ਹਾਂਜੀ ਸਮੇਂ ਦਾ ਸਹੀ ਪ੍ਰਬੰਧ ਕਰਾਂਗੇ ਤੇ ਤਾਂ ਹੀ ਕੁਛ ਕਰਾਂਗੇ ਨਾ ਕਿਉਂਕਿ ਟਾਈ। ਕਹਿੰਦੇ ਨਾ ਇੱਕ ਵਾਰ ਜ ਸਮਾਂ। ਚਲ ਜੇ ਉਹ ਦੁਬਾਰਾ ਵਾਪਿਸ ਨੀ ਆਂਦਾ ਫੇਰ ਬਸ ਬੰਦਾ ਕਰਦਾ ਰਹਿੰਦਾ ਕਸ਼ ਇਸ ਟਾਈਮ ਤੇ ਕਰ ਲੈਂਦਾ।
ਸਹੀ ਗੱਲ ਹੈ ਦੇਖੋ ਜਿਹੜੀ ਉਮਰ ਚ ਆਪਾਂ ਪੜ੍ਹਨਾ ਉਸ। ਉਸ ਉਮਰ ਚ ਹੀ ਆਪਾਂ ਪੜ੍ਹਦੇ ਹਾਂ ਉਸਦੇ ਬਾਅਦ ਅ ਅਸੀਂ ਸੋਚੀਏ ਕਿ ਇਹਦੇ ਬਾਅਦ ਅਸੀਂ ਸਕੂਲ ਚਲੀ ਜਾਈਏ ਤਾਂ ਕਿੱਥੇ ਸਾਡਾ ਐਡਮਿਸ਼ਨ ਹੀ ਨਹੀਂੀ ਹੋਣਾ ਸਕੂਲ ਵਿੱਚ।
ਹਾਂ।
ਉਹ ਉਹੀ ਹੁੰਦਾ ਨਾ ਕਿ ਟਾਈਮ ਨਾਲ ਆਪਾਂ ਆਪਦੇ ਬੱਚੇ ਬੱਚਿਆਂ ਦਾ ਐਡਮਿਸ਼ਨ ਕਰਉਂਦੇ ਹਾਂ ਅ ਸਕੂਲ ਵਿੱਚ ਵੀ ਸਾਨੂੰ ਲੱਗਦਾ ਕਿ ਆਪਾਂ ਨੀ ਟਾਈਮ ਬਿਲਕੁਲ ਸਹੀ ਹੈ ਸਾਡੇ ਬੱਚੇ।
ਦੇਖੋ ਸਰਕਾਰ ਵੱਲੋਂ ਉਮਰ ਬੇਨਤੀ ਹੁੰਦੀ ਹੈ। ਕਿ ਇੰਨੀ ਉਮਰ ਚ ਤੁਸੀਂ ਇਹ ਕਲਾਸ ਕਰਾਉਣੀ ਹੈ ਬੱਚੇ ਨੂੰ। ਹ ਕਿਦਾ ਟਾਈਮ ਹੈ ਕਿ ਸੂਮਾ ਚ ਇਹ ਕਲਾਸ ਕਰਨੀ ਹੈ। ਆਪਾਂ ਕਿਤੇ ਵੀ ਕਿ
ਬਿਲਕੁਲ ਸਹੀ ਗੱਲ ਹੈ ਤੁਹਾਡੀ
ਉਹ ਇਹ ਇਸ ਲਈ ਹਮ ਬੜਾ ਧਿਆਨ ਦੇਣਾ ਪੈਂਦਾ ਹੈ। ਕਿ ਕਿਹੜੀ ਚੀਜ਼ ਕਿਹੜੇ ਟਾਈਮ। ਤੇ ਕਰਨੀ ਆ।
ਰ ਫਿਰ ਇਹ ਵੀ ਹੁੰਦਾ ਨਾ ਕਿ ਦੇਖੋ ਟਾਈਮ ਨਾਲ ਤੁਸੀਂ ਐਕਸਰਸਾਈਜ਼ ਕਰੋਗੇ। ਤੁਹਾਡੀ ਹੈਲਥ ਵੀ ਕਿੰਨੀ ਵਧੀਆ। ਰਹਿੰਦੀ ਹੈ ਅਗਰ ਨਹੀਂ ਕਰਦੇ ਫਿਰ ਬਾਅਦ ਬੁਢਾਪੇ ਤਾਂ ਆਪਾਂ ਸੋਚਦੇ ਹਾਂ ਕਿ ਆ ਪਹਿਲਾਂ ਕਿਉਂ ਨਹੀਂ ਕੀਤੀ ਮੈਂ ਜਦੋਂ ਟਾਈਮ ਸਾਡੇ ਨਿਕਲ ਹੀ ਜ ਹੱਥ ਆਪਾਂ ਕੁਛ ਵਾਪਸ ਥੋੜ੍ਹੀ ਲਾ ਕੇ ਆ ਸਕਦੇ ਹਾਂ ਉਸ ਟਾਈਮ ਨੂੰ।
ਹਾਂ ਉਹ ਤਾਂ ਹੈ ਹੀ ਹੈ ਇਹ ਵੀ ਨਾ ਉਹਦੌ ਆ ਟਾਈਮ ਜਿਹੜਾ ਨਿਕਲ ਗਿਆ ਫੇਰ ਕੋਈ ਹੁੰਦਾ ਹੈ। ਇਸ ਲਈ ਇਹ ਕਹਿੰਦੇ ਨਾ ਤਾਂਹੀ ਤਾਂ ਖਾਣ ਪੀਣ ਦਾ ਵੀ ਇੱਕ ਟਾਈਮ ਹੁੰਦਾ ਇੱਕ ਉਮਰ ਹੁੰਦੀ ਹੈ। ਜਿਹੜੀ ਆਪਾਂ ਹੁਣ ਖਾ ਪੀ ਲਾਗੇ ਉਹ ਅ ਆਪਾਂ ਬਜ਼ੁਰਗ ਹੋ। ਗਏ ਫੇਿਰ ਕੋਈ ਖਾ ਪੀ ਸਕਦੇ ਹਾਂ।
ਆਪਾਂ ਇਹ ਹੁੰਦਾ ਕਿ ਚਲੋ ਦਿਲ ਤਾਂ ਆਪਾਂ ਨੀ ਕਹਿੰਦੇ।
ਦੇਰ ਤਾਂ ਦੇਖੋ ਕਈ ਵਾਰਠੀ ਹੋ। ਜਾਂਦੀ ਕਈ ਵਾਰ ਕੋਈ ਮਜਬੂਰੀ ਹੋ ਜਾਂਦੀ ਹੈ। ਕਿਸ ਖਾਣੀ ਨੀ ਹੈ ਸਾਨੂੰ ਬਚੇਗੀ ਨੀ। ਸਾਨੂੰ ਕੁੱਛ ਨੀ। ਹੋਏਗਾ ਜਾਂ ਖਾ ਕੋਈ ਐਸਾ ਬੰਦਾ ਹੁੰਦਾ ਹੈ ਕੋਈ ਖਾ ਹੀ ਨਹੀਂੀ ਸਕਦਾ। ਦੰਦ ਨੀ ਹੋਣਗੇ ਤੇ ਕਈ ਵਾਰ ਖਾਾਈ
ਸਹੀ ਗੱਲ ਹੈ ਰ ਜਦੋਂ ਖਾਣ ਦੀ ਉਮਰ ਹੁੰਦੀ ਹੈ। ਆਪਾਂ ਸੋਚਦੇ ਹਾਂ ਇਹ ਕਰ ਲਈਏ ਉਹ ਕਰ ਲਈਏ। ਆ ਇਹ ਨਹੀਂੀ ਖਾਣਾ ਮੈਂ। ਉਹ ਨਹੀਂੀ ਖਾਣਾ।
ਦੇਖਲੋ ਦਦ ਹੈਗੇ ਤੇ ਖਾ ਪੀ ਲੋਓ ਸਵਾਦ ਬਾਅਦ ਚੋਂ ਕਈ ਹਦਾ।
ਤੁਹਾਡੀ ਬਿਲਕੁਲ ਟਾਈਮ ਨਾਲ ਦੇਖੋ ਆਪਾਂ ਸਕੂਲ ਜਾਂਦੇ ਹਾਂ ਸਕੂਲ ਵਿੱਚ ਵੀ ਟਾਈਮ ਕਿੰਨਾ। ਜ਼ਰੂਰੀ ਹੋ ਗ ਗਿਆ ਹੈ ਬੱਚਿਆਂ ਲਈ ਅਗਰ ਆਪਾਂ ਸਕੂਲ ਵਿੱਚ ਵੀ ਦੇਖੋ ਟਾਈਮ ਨਾਲ ਨਹੀਂ ਪਹੁੰਚਦੇ ਤਾਂ ਸਕੂਲ ਵਾਲੇ ਕਿਹੜਾ ਸਾਨੂੰ ਅੰਦਰ ਜਾਣ ਦੇ
ਉਹ ਤਾਂ ਹੈ ਹੀ ਹੈ ਹਾਂ
ਬੱਚਿਆਂ ਨੂੰ ਵੀ ਆਪਾਂ ਇਹ ਲੋ ਚੀਜ਼ ਸਮਝਾਦੇ ਆ ਕਿ ਸਵੇਰੇ ਟਮ ਨਾਲ ਉਠਿਆ ਕਰੋ ਤਾਂ ਟਮ ਨਾਲ ਤਿਆਰ ਹੋ ਕੇ ਆਪ ਟਮ ਨਾਲ ਸਕੀ ਜਾਵੇ
ਹਮ ਉਹ ਤਾਂ ਹੈ ਹੀ ਹੈ ਬੜਾ ਦੇਖਣਾ ਬੰਦਾ ਸਵੇਰੇ ਜਲਦੀ ਉੱਠਣਗੇ ਟਾਈਮ ਸਿਰ ਉੱਠਣਗੇਮ ਟਮ ਸ ਸਕੂਲ ਜਾਣਗੇ
ਹਾਂ ਹਮ
ਪਰ ਫਿਰ ਇਹ ਵੀ ਤਾਂ ਹੋ ਜਾਂਦਾ ਨਾ ਕਿ ਦੇਖੋ ਤੁਸੀਂ ਕਈ ਵਾਰ ਕਿਸੀ ਉਹ ਜਿਹੜਾ ਹੁੰਦਾ ਡਾਕਟਰ ਹੁੰਦਾ ਉਹ ਕਿਸੇ ਪੇਸ਼ ਬਿਮਾਰ ਹੁੰਦਾ ਟਾਈਮ ਨਾਲ ਨਹੀਂ ਜਾਂਦਾ ਟਾਈਮ ਨਾਲ ਜਾਂਦਾ ਤਾਂ ਉਹਦੀ ਜਾਨ ਵੀ ਬਚ ਜਾਂਦੀ ਹੈ ਅਗਰ ਉਹਹੀ ਟਾਈਮ ਦਾ ਨਾਂ ਡਾਕਟਰ ਵੀ ਹੈ ਆਪਦੀ ਡਿਊਟੀ ਨਾ ਨਿਭਾਏ ਤਾਂ ਫਿਰ ਪੇਸ਼ੈਂਟ ਦਾ ਕੀ ਹਾਲ ਹੋਏਗਾ
ਹੋਏ
ਸਾਨੂੰ ਇਹ ਚੀਜ਼ਾਂ ਵੀ ਤਾਂ ਦੇਖਨੀਆਂ ਪੈਨੀਆਂ ਹੈ ਨਾ।
ਹਾਂਜੀ ਉਹ ਤਾਂ ਹੈ ਹੀ ਐ ਹੂੰ। ਦੇਖੋ ਸਮੇਂ ਤੋਂ ਬਿਨਾਂ ਤਾਂ ਕੁਛ ਵੀ ਨੀ ਕਹਿੰਦੇ ਨਾ ਕੋਈ ਚੀਜ਼ ਆਪਾਂ ਨੂੰ ਮਿਲਦੀ ਹੈ, ਜਦੋਂ ਉਹਦਾ ਟਾਈਮ ਆਏਗਾ ਸਮੇਂ ਆਏਗਾ ਉਦੋਂ ਹੀ ਮਿਲਦੀ ਹੈ ਕੋਈ ਚੀਜ਼। ਤਾਂਹੀ ਕਹਿੰਦੇ ਨਾ ਜਦੋਂ ਕਿਸਮਾਂ ਚ ਲਿਖ ਖਿਆ ਉਸ ਟਾਈਮ ਤੇ ਸਾਨੂੰ ਆਪਣੇ ਆਪ ਉਹ ਚੀਜ਼ ਮਿਲ ਜਾਣੀ ਐ।
ਨਹੀਂ ਬਿਲਕੁਲ ਸਹੀ ਗੱਲ ਐ। ਉਹਦੇ ਕੋਲ ਵੈਸੇ ਵੀ ਸਾਨੂੰ ਟਾਈਮ ਨਾਲ ਹੀ ਹਰ ਕੰਮ ਕਰਨਾ ਚਾਹੀਦਾ।
ਹਾਂਜੀ।
ਟਾਈਮ ਦੇ ਅਗਰ ਟਾਈਮ ਨਾਲ, ਆਪਾਂ ਕੰਮ ਕਰਾਂਗੇ ਸਾਰੇ ਤਾਂ ਸ ਸਾਨੂੰ ਜ਼ਿੰਦਗੀ ਚ ਦੇਖ ਕੀ ਕਿੰਨੀ ਕਾਮਯਾਬੀਆਂ ਵੀ ਮਿਲਦੀ ਹੈ ਬੱਚਿਆਂ ਨੂੰ ਬੱਚੇ ਨੂੰ ਆਪਾਂ ਟਾਈਮ ਨਾਲ ਸਾਰਾ ਕੰਮ ਕਰਨਾ ਸਿੱਖਾਂਦੇ ਆਂ। ਹੋੋਮਵਰਕ ਕਰਨਾ ਸਕੂਲ ਦਾ
ਦੀ ਸਰਕਾਰ ਵੱਲੋਂ ਤਾਂ ਹੀ ਉਮਰ ਸੀਮਾ ਲਿਖੀ ਏ ਜਿਵੇਂ ਆਪਾਂ ਬੱਚੇ ਪੜਦੇ ਨੇ, ਜਿਵੇਂ ਬੱਚੇ ਸੋਲ਼ਾਂ ਸਾਲ ਦਾ ਐ ਤਾਂ ਹੀ ਉਹ ਡਰਾਈਵਿੰਗ ਕਰ ਸਕਦਾ ਐ, ਅਠਾਰਾਂ ਸਾਲ ਦਾ ਤਾਂ ਹੀ ਓਹਦਾ ਲੈਸੈਂਸ ਬਣੇਗਾ, ਅੱਜਕੱਲ ਇਹ ਵੀ ਹ ਨਾ। ਤਾਂ ਹੀ ਟਾਈਮ ਦੇ ਨਾਲ ਹੀ ਕਿ ਬੱਚੇ ਹਰੇਕ ਚੀਜ਼ ਟਾਈਮ ਨਾਲ ਕਰਨ, ਜ਼ਰਾ ਜ਼ਿਵੇ ਕੀ ਕੋਈ ਸਾਲ ਦਸ ਸਾਲ ਦਾ ਬੱਚਾ ਗੱਡੀਆਂ ਚਾਲਾਂਦਾ ਪਿਆ ਇਹ ਵੀ ਗਲਤ ਹੈ ਨਾ।
ਨਹੀਂ ਉਹ ਤਾਂ ਦੇਖ ਉਹ ਫਿਰ ਉਹ ਦੇਖੋ ਗੌਰਮੈਂਟ ਨੇ ਇਹ ਰੁਲ ਇਸ ਲਈ ਬਨਾ ਰੱਖਿਆ ਕੇ ਸਾਡੀ ਭਲਾਈ ਲਈ ਬਣਾ ਰੱਖੀ ਐ ਨਾ ਕਿ ਤੁਹਾਡੇ ਬੱਚੇ ਤਾਂ ਤੱਕ ਥੋੜੇ ਉਹਨਾਂ ਨੂੰ ਸਮਝ ਵੀ ਆ ਜਾਂਦੀ ਐ ਟਾਈਮ, ਟਾਈਮ ਅਗਰ ਟਾਈਮ ਉਹ ਜਿਵੇਂ ਜੀ ਹੁੰਦੀ ਹੈ ਤਦ ਕੀ ਬੱਚਿਆਂ ਨੂੰ ਸਮਝ ਨਹੀਂ ਹੁੰਦੀ। ਜਦੋਂ ਟਾਈਮ ਆਂਦਾ ਹੈ ਤਾਂ ਗੌਰਮੈਂਟ ਵੀ ਕਹਿੰਦੀ ਹੈ ਨਾ ਕਿ ਨਹੀਂ ਵੀ ਕੀ ਤੁਸੀਂ
ਹਾਂਜੀ ਉਹੀ ਹੈ ਨਾ, ਹੂੰ। ਉਹ ਤਾਂ ਹੈਗਾ ਹੀ, ਤਾਂ ਹੀ ਕਹਿੰਦੇ ਨਾ ਟਾਈਮ ਦਾ ਸਹੀ ਪ੍ਰਯੋਗ ਕਰੋ, ਸਹੀ ਵਰਤੋਂ ਕਰੋ ਟਾਈਮ ਦੀ। ਟਾਈਮ ਤੁਹਾਡੀ ਵਰਤੋਂ ਸਹੀ ਕਰੇਗਾ ਤਾਂ ਹੀ ਤੁਹਾਨੂੰ ਹਰੇਕ ਚੀਜ਼ ਤੁਹਾਡਾ ਕੰਮ ਬਣੇੇਗਾ, ਜੇ ਟਾਈਮ ਦੀ ਸਹੀ ਵਰਤੋਂ ਨੀ ਕਰਾਂਗੇ ਤਾਂ ਇਹ ਆਪਾਂ ਨੂੰ ਫਿਰ ਪਛਤਾਣਾ ਹੀ ਪੈਣਾ ਐ।
ਤੇ ਬਾਦ ਚ ਤਾਂ ਉਹ ਤਾਂ ਤੁਹਾਨੂੰ ਪਤਾ ਜਦੋਂ ਉਹ ਟਾਈਮ ਨਿਕਲ ਜਾਣਾ ਜਦੋਂ, ਦੇਖੋ ਪੜ੍ਹਾਈ ਦੀ ਉਮਰ ਚ ਆਪਾਂ ਪੜ੍ਹਾਈ ਨਹੀਂ ਕਰਨਾ
ਹਾਂਜੀ ਫਿਰ ਬਾਅਦ ਚੋਂ ਕੋਈ ਆਪਣਾ ਪੜਾਈ ਕੋਈ ਕਰਾਂਗੇ
ਸਹੀ ਗੱਲ ਹੈ ਉਹ ਟਾਈਮ ਹੀ ਜਦੋਂ ਹ ਸਾਡੇ ਹੱਥ ਤੋਂ ਸੰਭਾਲੇ ਐਨੀ ਹ ਤਾਂ ਫਿਰ ਕੀ ਫਾਇਦਾ
ਉਹਦੇ ਹੈ ਤਾਂ ਹੀ ਕਹਿੰਦੇ ਆਪਣੇ ਸਮਾਂ ਸੰਭਾਲ ਲਓ ਸੀਰੀ ਸੰਭਾਲ ਲੋਗੇ ਤਾਂ ਵਧੀਆ ਹੋ ਗਿਆ
ਸਹੀ ਗੱਲ ਹੈ ਐ ਤਾਂ ਕਹਿੰਦੇ ਟਾਈਮ ਨਾਲ ਸਵੇਰੇ ਆਪਾਂ ਸੁਣਨੇ ਆ ਤਾਂ ਸਾਰੇ ਕੰਮ ਸਾਡੇ ਟਾਈਮ ਨਾਲ ਨਹੀਂ ਤਾਂ ਦੇਖੋ ਟਾਈਮ ਅਗਰ ਮੈਨੇਜ ਕਰਕੇ ਨਹੀਂ। ਚੱਲਦੇ ਤਾਂ ਕਈ ਵਾਰ ਹੁੰਦੇ ਅਸੀਂ ਕਿੱਥੇ ਜਾਣਾ ਹੁੰਦਾ ਤਾਂ। ਆਪਾਂ ਟਾਈਮ ਨਾਲ ਹੀ ਪਹੁੰਚ ਪਾਉਂਦੇ ਉੱਥੇ। ਕਿਉਂਕਿ ਆਪਣੇ ਸਵੇਰੇ ਟਾਈਮ ਨਾਲ ਉੱਠਦੇ ਨਹੀਂ।
ਹਾਂ ਜੇ ਉੱਠਾਂਗੇ ਤਾਂ ਤਾਂ ਹੀ ਕੋਈ ਬੱਸ, ਟ੍ਰੇਨ ਟੈਮ ਤੇ ਪਕੜਾਂਗੇ ਨਾ। ਆਪਾਂ ਦੇਖੋ ਉਹਨਾਂ ਨੇ ਆਪਣੀ ਕੋਈ ਵੇਟ ਕਰਨੀ ਆ ਆਪਾਂ ਨੇ ਉਹ ਦੀ ਕਰਨ ਪ ਹਾਂ
ਸਹੀ ਗੱਲ ਆ। ਹੁਣ ਆਪਾਂ ਫਲਾਈਟ ਚ ਜਾਂਦੇ ਹਾਂ। ਤੇ ਫਲਾਈਟ ਚ ਜਾਂਦੇ ਹਾਂ। ਟੇਨ ਚ ਜਾਂਦੇ ਆਾਂ ਕਿੱਥੇ ਤਾਂ ਘੁੰਮਣ, ਫਿਰਨ ਵੀ ਜਾਂਦੇ। ਆ ਟਾਈਮ ਮੈਂਸ਼ਨ ਸਾਨੂੰ ਕੀਤਾ ਹੋ ਜਾਂਦਾ ਇੰਨੇ ਵਜੇ ਦੀ ਹੈ ਟ੍ਰਰੇਨ ਹੈ ਤੁਸੀਂ ਇੰਨੇ ਵਜੇ ਉੱਥੇ ਸਟੇਸ਼ਨ ਮਤਲਬ ਤੁਸੀਂ ਕਈ ਵਾਰ ਉਦੇੋਂ ਤੋਂ ਅਸ ਸਾਨੂੰ ਹੁੰਦਾ ਕਿ ਉਦੇੋਂ ਤੋਂ ਪਹਿਲਾਂ ਹੀ ਪੰਜ ਸੱਤ ਮਿੰਟ ਪਹਿਲਾਂ ਹੀ ਪਹੁੰਚ ਜਾਈਏ ਅੱਧਾ ਘੰਟਾ।
ਕਿਤੇ ਵੀ ਜਾਣਾ ਆਪਾਂ ਸਕੂਲ ਵੀ ਬੱਚੇ ਜਾਂਦੇ ਨੇ। ਪੰਜ ਦਸ ਮਿੰਟ ਪਹਿਲੇਾਂ ਹੀ ਕਹਿੰਦੇ ਆ ਟੀਚਰ ਜੀ ਤੁਹਾਡਾ ਅੰਦਰ ਐ ਆਉਣ ਦਾ। ਟਾਈਮ ਇੰਨਾ ਹੈ ਸਮੇਂ। ਤੁਸੀਂ ਇਸ ਤੋਂ ਬਾਅਦ ਲੇਟ ਹੋ।
ਸਹੀ ਗੱਲ ਹੈ ਉਹ ਦੇਖੋ ਉਹਦੇ ਚ ਸਾਡਾ ਹੀ ਨੁਕਸਾਨ ਹੋਣਾ ਹੈ ਬਾਅਦ ਚ।
ਕੋਈ ਪ੍ਰੀਖਿਆ ਹੁੰਦੀ ਹੈ। ਕੋਈ ਬੋਰਡ ਦੀ ਹੋ ਗਈ ਕੋਈ ਸਕੂਲ ਦੀ। ਲੇਟ ਹੋ ਜਾਣਗੇ ਬੱਚੇ। ਤੇ ਬੱਚਿਆਂ ਨੂੰ ਹੀ ਨੁਕਸਾਨ। ਉਹਨਾਂ ਨੂੰ ਬੈਠ। ਛਮੀ ਨੀ ਦਿੰਦੇ ਕਹਿ। ਹਾਂ ਜਾਂ ਫੇਿਰ ਤੁਸੀਂ ਉਹਨਾਂ ਦਾ ਪੇਪਰ ਲੇਟ ਸ਼ੁਰੂ ਹੋਏਗਾ ਤੇ ਉਹ ਕੰਪਲੀਟ। ਕਿਵੇਂ ਕਰਨਗੇ ਉਹਨੂੰ -ਪੂਰਾ ਕਿਵੇਂ ਕਰਨਗੇ
ਉਹਦੇ ਚ ਵੀ ਦੇਖੋ ਸਾਨੂੰ ਇੱਕ ਟਾਈਮ ਪੇਪਰ। ਪਰ ਬੱਚਿਆਂ ਨੂੰ ਹੂੰਦਾ। ਉਹਦੇ ਚ ਵੀ ਇੱਕ ਟਾਈਮ ਲਿਮਿਟ ਹੁੰਦੀ ਹੈ। ਇੰਨੇ ਟਾਈਮ ਚ ਤੁਹ ਤੁਸੀਂ ਇੰਨੇ ਕੁਸ਼ਚਨ ਸੋਲਵ ਕਰਨੇ ਹੀ ਕਰਨੇ ਆ। ਨਹੀਂ ਕਰਢੇ ਤਾਂ ਤੁਹਾਡੇ ਛੱਡ- ਛੋਟ ਛੁੱਟ ਜਾਣਗੇ ਸਾਰੇ।
ਹਾਂ ਉਹੀ ਇਹ ਨਾ ਜਲਦੀ ਜਲਦੀ ਨੀ ਕਰਨਗੇ ਤੇ ਫੇਰ ਉਹ। ਫ੍ਰੀ ਹੋਣਗੇ ਆਪ
ਸਹੀ ਗੱਲ ਆ।
ਉਏ ਹਮ।
ਸਗੋਂ ਅੱਜ ਕੱਲ ਤਾਂ ਸਾਨੂੰ ਆਪਸ ਚ ਮਿਲ ਕੇ ਇੱਕ ਦੂਜੇ ਨੂੰ। ਇਸ ਚੀਜ਼ ਵੀ ਮਤਲਬ ਉਹ ਕਰਨਾ ਚਾਹੀਦਾ ਸਮਝਾਉਣਾ ਚਾਹੀਦਾ ਹੈ ਬ ਬੱਚਿਆਂ ਨੂੰ ਵੀ ਤਾਂ ਆਪ ਨੂੰ ਵੀ ਸਭ ਨੂੰ ਵੀ ਟਾਈਮ ਮੈਨੇਜਮੈਂਟ ਕਰਕੇ ਚੱਲਣਾ ਸਾਡੇ ਲਈ। ਕਿੰਨਾ ਜ਼ਰੀ ਹੋ ਗਿਆ। ਅਜ ਕਲ।
ਇਹਵ ਤਾਂ ਹੈ ਹੀ ਹੈ ਹਮ ਹਾਂ।
ਮੇਰੀ ਫਰੈਂਡ ਨੇ ਕਿੱਥੇ ਜਾਣਾ ਸੀ ਉਹਦੀ ਫਲਾਈਟ ਦੀ ਟਿਕਟਾਂ ਬੁੱਕ। ਉਹ ਉਹ ਥੋੜੀ ਜਿਹੀ ਲੇਟ ਹੋ ਗਈ। ਉਹ ਫਲਾਈਟ ਕਹਿੰਦੀ ਲੈ ਦੇਖ ਲੈ ਟਾਈਮ ਨਾਲ ਆ ਪੁੱਛੀ ਤਾਂ ਮੇਰਾ ਕਿੰਨਾ ਨੁਕਸਾ ਖਾਣ ਵੀ ਹੋ ਗਿਆ ਨਾਲ ਨਾਲ
ਪੈਸੇ ਦਾ ਵੀ ਨੁਕਸਾਨ ਹੋਇਆ ਅਲੱਗਏ ਜਿੱਥੇ ਜਾਣਾ ਸੀ ਉੱਥੇ ਟ ਤੁਸੀਂ ਨਹੀਂ ਪਹੁੰਚ ਸਕੀ ਹੋ ਅਲੱਗ ਨੂੰ ਫਰ ਇਸ ਲਈ ਤਾਂ ਕਹਿੰਦੇ ਨਾ ਆਪਣਾ ਜੋ ਕੰਮ ਸਹੀ ਟੈਮ ਤੇ ਕੰਮ ਹੋਜੇ ਉਹੀ ਸਹੀ ਰਹਿੰਦਾ
ਬਿਲਕੁਲ ਸਹੀ ਗੱਲ ਹੈ ਉਹਨੇ ਫੰਕਸ਼ਨ ਚ ਜਾਣਾ ਸੀ ਆਪਦਾ ਫੈਮਿਲੀ ਫੰਕਸ਼ਨ ਸੀ ਕਿ ਦੇ ਉਹ ਉਹ ਵੀ ਨਹੀਂ ਉਤਾਰ ਕਹਿੰਦੀ ਮੈਂ ਇੰਨੇ ਪੈਸੇ ਲਾਏ ਪੈਸੇ ਵੀ ਲਾਏ ਤਿਆਰੀਆਂ ਵੀ ਕੀਤੀਆਂ
ਹਾਂ ਤਿਆਰੀ ਵੀ ਕੀਤੀ ਫੇਰ ਆਪਣੇ ਉਹ ਵੀ ਬਣਾਏ ਉਹਨੇ ਕੱਪੜੇ ਡ੍ਰੇਸ ਵਗੈਰਾ ਉਹ ਵੀ ਦੇਖੋ ਵੇਸਟ ਹੀ ਹੋ ਗਈ
ਬਿਲਕੁਲ ਸਹੀ ਗੱਲ ਹੈ ਤੁਹਾਡੀ ਤਾਂਹੀ ਤਾਂ ਕਹਿੰਦੇ ਆ ਅੱਜ ਕੱਲ ਤਾਂ ਸਾਨੂੰ ਮੈਨੇਜ ਕਰਕੇ ਚੱਲਣਾ ਚੜਦਾ ਸਾਰਾ ਕੁਛ
ਗੱਲ ਤਾਂ ਸਹੀ ਹੈ ਤੁਹਾਡੀ ਹਾਂ ਬੱਚਿਆਂ ਨੂੰ ਵੀ ਸਿਖਾਣਾ ਚਾਹੀਦਾ ਉਹ ਕੰਮ ਸਹੀ ਟਾਈਮ ਤੱਕ ਕਰੋ ਤਾਂ ਕਿ ਕੱਲ ਨੂੰ ਤਾਂ ਹੀ ਕਾਮਯਾਬ ਹੋਣਗੇ ਜ਼ਿੰਦਗੀ ਚ
ਉਹ ਤਾਂ ਹੈ ਕਾਮਯਾਬ ਵੀ ਤਾਂਖੋ ਜ਼ਿੰਦਗੀ ਚ ਤੇ ਕਦੇ ਨਾ ਕਦੇ ਮਿਲਦੀ ਹੈ ਨਵਾ ਪੱਤ, ਟਾਈਮ ਨਾਲ ਸਾਰੇ ਕੰਮ ਕਰਦੇ ਨੇ।
ਹਾਂਜੀ, ਉਹ ਤਾਂ ਹੈ ਹੀ ਹੈ।
ਟਾਈਮ ਤਾਂ ਕਿ ਤਾਂਹੀ ਤੇ ਕਹਿੰਦੇ ਹਾ ਟਾਈਮ ਼ ਨੂੰ ਆਪਾਂ ਨੂੰ ਮੈਨੇਜ ਇਸ ਕਰਕੇ ਚੱਲਣਾ ਬਹੁਤ ਜ਼ਰੂਰੀ ਹੈ ਜੇ ਅੱਜ-ਕੱਲ੍ਹ ਦੇ ਟਾਈਮ।
ਉਹ ਤਾਂ ਹੈ, ਇਹ ਤਾਂ ਹੈ ਹੀ ਹੈ, ਦੇਖੋ ਜੀ ਬਾਅਦ ਚ ਪਛਤਾਨ ਨਾਲੋਂ ਚੰਗਾ ਕਿ ਆਪਣਾ ਸਹੀ ਟਾਈਮ ਤੇ ਕੰਮ ਕਰੋ।
ਨਹੀਂ, ਉਹ ਤਾਂ ਹੁੰਦਾ ਹੀ ਹੈ, ਦੇਖੋ ਆਪਦੇ ਲਈ ਵੀ ਜ਼ਰੂਰੀ ਹੈ, ਤਾਂ ਸਬ ਸਾਰੀ ਫੈਮਿਲੀ ਲਈ ਜ਼ਰੂਰੀ ਹੈ।
ਉਹ ਤਾਂ ਹੈ ਜਾ ਤਾਂ ਟਾਈਮ ਸਮੇ ਦਾ ਪ੍ਰਬੰਧ ਕਰਨਾ ਤਾਂ, ਬੱਚੇ, ਵੱਡੇ ਬਜ਼ੁਰਗ ਸਭ ਲਈ ਉਹੀ ਹੈ।
ਹੂੰ-ਹੂੰ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕੀਤੀ ਨਾ, ਤਾਂ ਪਤਾ ਲੱਗ ਗਿਆ ਕਿ ਮਤਲਬ ਟਾਈਮ ਕਿੰਨੀ ਮਤਲਬ ਅੱਜ-ਕੱਲ੍ਹ ਦੇ ਟਾਈਮ ਚ ਕਿੰਨਾ ਜ਼ਰੂਰੀ ਹੈ, ਟਾਈਮ ਨੂੰ ਮੈਨੇਜ ਕਰਕੇ ਚੱਲਣਾ। ਨਹੀਂ, ਤਾਂ ਇਹਦੇ ਨਾਲ ਸਾਡਾ ਕਿੰਨਾ ਨੁਕਸਾਨ ਹੁੰਦਾ ਹੈ।
ਇਹ ਤਾਂ ਦੇਖ ਕੋਈ ਇਸ ਤੋਂ ਬਿਨਾਂ ਤਾਂ ਸਾਡਾ ਬਹੁਤ ਨੁਕਸਾਨ ਹੋ ਸਕਦਾ। ਇਸਲਈ ਜਿੰਨਾ ਜਿਆਦਾ ਹੋ ਸਕੇ ਆਪਾਂ ਨੂੰ ਸਾਰਿਆਂ ਨੂੰ ਦੱਸੋ। ਤੇਖਦਾ ਹੈ ਕਿ ਸਹੀ ਟਾਈਮ ਤੇ ਕੰਮ ਹੋ। ਤਾਂ ਕਿ ਆਪਾਂ ਹਰੇਕ ਕੰਮ ਟਾਈਮ ਸਿਰ ਕਰ ਸਕੀਏ ਸਮੇਂ ਸਿਰ ਕਰ ਸਕੀਏ। ਕੀ ਹੈ?
ਸਹੀ ਗੱਲ ਹੈ, ਚਲੋ ਵਧੀਆ ਲੱਗਿਆ ਤੁਹਾਡੇ ਨਾਲ
ਹਾਂਜੀ-ਹਾਂਜੀ ਹੂੰ, ਹਾਂਜੀ ਹੂੰ, ਸਤਿ ਸ੍ਰੀ ਅਕਾਲ ਜੀ। ਠੀਕ ਹੈ।